ਹੈਲੋ
ਅਗਰ ਭਾਅ ਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਏ।
ਵਧੀਆ ਹੋਰ ਤੁਸੀ ਸੁਣਾਓ?
ਵਧੀਆ ਜੀ ਵਧੀਆ ਕਿਰਪਾ ਮਾਲਕ ਦੀ
ਹਾਂਜੀ- ਹਾਂਜੀ ਉਹਦੀ ਕਿਰਪਾ ਹੋਣੀ ਚਾਹੀਦੀ ਹੈਗੀ।
ਹਾਂਜੀ- ਹਾਂਜੀ ਹੋਰ ਸੁਣਾਓ ਕੀ ਕਰਦੇ ਪਏ ਸੀ।
ਅਹ ਅਸੀਂ ਬੈਠ ਕੇ ਰੀਲਾ ਸਕੋਲ ਕਰ ਰਹੇ ਸੀ।
ਅੱਛਾ ਮੈਂ ਬਸ ਬਾਜ਼ਾਰ ਹੀ ਆਇਆ ਸੀ ਕੰਮ ਸੀ ਕੋਈ
ਸਹੀ
ਨਾ ਹੈਗੀ ਜੀ ਸਾਡੀ ਆਵਾਂਗੇ।
ਅੱਛਾ ਵਜਾ
ਹੋਰ ਮੌਸਮ ਕਿੱਦਾਂ ਉੱਧਰ
ਮੌਸਮ ਕਦੇ ਧੁੱਪ ਆ ਜਾਂਦੀ ਹੈ ਕਦੇ ਬਾਦਲ ਆ ਜਾਂਦੇ ਸਾਨੂੰ ਤਾਂ ਸਮਝ ਨੀ ਆਂਦਾ ਬਾਰਿਸ਼ ਵੀ ਆ ਰਹੀ ਹੈਗੀ।
ਆਹ ਬਾਰਸ ਫਿਰ ਦਿਨ ਬਰ ਬਾਰਸ ਤੇ ਆਈ ਨਹੀਂ ਰਹੀ।
ਗਰਮੀ ਗਰਮੀ- ਗਰਮੀ ਇੰਨੀ ਹੋ ਹੋਈ ਹੈ ਜੀ ਹਾਂਜੀ।
ਹਾਂਜੀ
ਹਾਂਜੀ। ਹੋਰ ਸੁਣਾਓ ਹਾਂਜੀ।
ਬਾਰਿਸ਼ ਤਾਂ ਆਈ ਨਹੀਂ ਜੀ ਕਿਸਾਨ ਪ੍ਰੇਸ਼ਾਨ ਹੋਏ ਨੇ।
ਹਾਂ ਬਾਰਿਸ਼ ਆਈ ਤੀਨ ਦਿਨ ਪਹਿਲਾ। ਬਾਰਿਸ਼ ਆਜੇ ਇੱਕ ਵਾਰ ਮੌਸਮ ਖੁਲ ਜੇ ਗਾ ਥੋੜਾ।
ਹਾਂਜੀ ਹਾਂਜੀ ਥੋੜੀ ਜਿਹੀ ਗਰਮੀ ਤਾਂ ਘੱਟੇ।
ਹਾਂਜੀ।
ਇੰਨੀ ਗਰਮੀ ਪਈ ਹੋਈ ਹੈ।
ਉਹ ਗਰਮੀ ਤਾਂ ਬਥੇਰੀ ਹੈ ਏਸੀ ਫੇਲ ਨੇ।
ਇਹ ਚੀਜ਼ ਐ ਏ ਸੀ ਪੂਰਾ ਦਿਨ ਵੀ ਤਾਂ ਨਹੀਂ ਚਲਾ ਸਕਦੇ‌।
ਪੂਰਾ ਦਿਨ ਉਹੀ ਬਿੱਲ ਬੁੱਲ ਵਗੈਰਾ ਆ ਜਾਦੇ ਨੇ ਯਾਰ।
ਹਾਂਜੀ ਹਾਂਜੀ ਪੂਰਾ ਦਿਨ ਤਾਂ ਨਹੀਂ ਚਲਾ ਸਕਦੇ। ਹੁਣ ਤਾਂ ਪੱਖੇ ਥੱਲੇ ਪਏ ਆ।
ਹਾਂਜੀ।
ਪੱਖਾ ਵੀ ਹਵਾ ਗਰਮ ਸੁੱਟਦਾ ਪਿਆ ਹੈਗਾ।
ਉਹ ਤੇ ਗਰਮ ਤਪਸ਼ ਹੈਗੀ ਨਾ ਉੱਤੋਂ ਦੀ ਛੱਤ ਦੀ। ਹਾਂ ਓ ਸਵੇਰੇ ਤੇ ਧੁੱਪ ਵੀ ਤੇਜ਼ ਹੈਗੀ ਏ। ਗੁੰਮਸ ਹੋਈ ਏ ਪੂਰੀ।
ਅੱਛਾ ਤੇ ਗਰਮ ਹੋ ਜਾਂਦੀ ਏ ਨਾ। ਹਾਂਜੀ। ਅੱਛਾ।
ਬੱਸ ਵਧੀਆ।
ਅ ਪੋਲਊਸ਼ਨ ਬੜਾ ਵਧੀਆ ਹੋਇਆ।
ਕਿੱਦਾਂ ਦੇ ਫੂਡ ਪਸੰਦ ਨੇ ਮਤਲਬ ਕਿੱਦਾਂ ਦਾ ਖਾਣਾ ਚਾਹੀਦਾ।
ਹੂੰ ਜੰਕ ਫੂਡ ਤਾਂ ਖਾਏ। ਹਾਂ ਸ਼ੁੱਧ।
ਹਾਂਜੀ।
ਘਰ ਦਾ ਖਾਣਾ ਚਾਹੀਦਾ ਆ।
ਓ ਤਾਂ ਹੈ ਘਰ ਦਾ ਹੀ ਖਾਣਾ ਚਾਹੀਦਾ ਆ।
ਬਾਹਰ ਤਾਂ ਪਤਾ ਨੀ ਕਿਹੜਾ ਤੇਲ ਯੂਜ਼ ਕਰਦੇ ਨੇ।
ਬਾਹਰ ਦਾ ਤਾ ਘੱਟ ਹੀ ਖਾਓ ਠੀਕ ਰਹਿੰਦਾ ਆ। ਬਾਹਰ ਦਾ ਜਿੰਨਾ ਘੱਟ ਰੱਖੋਗੇ ਉਨਾਂ ਫਾਇਦਾ। ਹੁੰਦਾ ਬੰਦਾ ਸਹੀ ਰਹਿੰਦਾ ਆ ਬਾਹਰ। ਜ਼ਿਆਦਾ ਖਾ ਵੀ ਨਹੀਂ ਸਕਦਾ ਨਾ ਤਲਿਆ ਜ਼ਿਆਦਾ ਹੁੰਦਾ।
ਹਾਂਜੀ ਹਾਂਜੀ। ਬੱਚੇ ਪਸੰਦ ਵੀ ਤਲਿਆ ਕਰਦੇ ਨੇ ਜ਼ਿਆਦਾ। ਬੱਚੇ ਛੱਡਦੇ ਵੀ ਤਾਂ ਨੀ। ਉਹ ਉਹਨਾਂ ਨੂੰ ਕੀ ਪਤਾ ਕਿ ਪੇਟ ਚ ਸੌ ਬਿਮਾਰੀਆਂ ਪੈਦਾ ਹੋ ਰਹੀਆਂ ਨੇ।
ਉਹ ਪਤਾ ਨਹੀਂ ਕਿਹੋ ਜਿਹੇ ਹੱਥ ਹੁੰਦੇ ਨੇ ਉਹਨਾਂ ਦੇ ਕਿਹੋ ਜਿਹੇ ਹੱਥ ਨਾਲ ਬਣਾਉਂਦੇ ਨੇ।
ਹਾਂਜੀ ਹਾਂਜੀ ਉਹ ਤਾਂ। ਐਵੇਂ ਜਿਵੇਂ ਢਾਬੇ ਤੇ ਜਾਂਦੇ ਆ ਉਹ ਦਾਲਾਂ ਸਬਜ਼ੀਆਂ ਪਤਾ ਨੀ ਕਿੰਨੇ ਕਿੰਨੇ ਦਿਨ ਦੀ। ਬਣਾ ਕੇ ਰੱਖਦੇ ਨੇ ਉਹੀ ਗਰਮ ਕਰਕੇ ਦੇ ਦਿੰਦੇ ਨੇ ਸਾਨੂੰ।
ਆਹੋ ਇਹ ਤਾਂ ਹੈ। ਕਿੰਨਾ ਕ ਕਾਫੀ ਟਾਈਮ ਪਈ ਰਹਿੰਦੀ ਏ ਉਹਦੇ ਚ। ਬਟਰ ਨਾਨ ਖਾਂਦੇ ਹੋ ਉਹ ਵੀ ਮੈਦਾ ਹੀ ਹੁੰਦਾ ਇੱਕ ਹਿਸਾਬ ਨਾਲ ।
ਬਟਰ ਵੀ ਪਤਾ ਨੀ ਕਿਹੜਾ ਲਾਉਂਦੇ ਨੇ। ਵਧੀਆ ਵਧੀਆ ਬਟਰ ਨੀ ਲਾਉਂਦੇ ਬਸ ਸਵਾਦ ਵਿਖਦਾ ਲੋਕਾਂ ਨੂੰ ਤਾ।
ਬਸ ਨਹੀਂ ਪਤਾ ਨਾ ਕਿ ਬ ਬਟਰ ਹੈਗਾ ਕਿ ਨਕਲੀ ਬਟਰ ਲਗਾਇਆ।
ਹੂੰ ਸਵਾਦ ਚਾਹੀਦਾ ਲੋਕਾਂ ਨੂੰ ਤਾ।
ਹਾਂ ਉਹਨਾਂ ਨੂੰ ਸਵਾਦ ਤੋਂ ਮਤਲਬ ਏ।
ਉਹ ਤੇ ਜੇ-ਜੇ, ਜਿਹੜੇ ਬਣਾਉਂਦੇ ਨੇ ਉਹ ਤਾਂ ਖਾਂਦੇ ਨੀ, ਲੋਕਾਂ ਨੂੰ ਖਵਾ ਦੇਂਦੇ ਨੇ।
ਹਾਂ।ਆਪ ਨੀ ਖਾਣ ਹਾਂਜੀ ਆਪ ਨੀ ਖਾਂਦੇ, ਦੂਜਿਆਂ ਨੂੰ ਖਵਾ ਦਿੰਦੇ। ਦਿੰਦੇ ਨੇ।
ਐ
ਆਪ ਖੁਦ ਖਾਣਗੇ ਨੀ, ਦੂਸਰਿਆ ਵਾਸਤੇ ਬਣਾ ਕੇ
ਉਹ ਢਾਬੇ ਦਾ ਪਤਾ ਨੀ ਵੱਡੇ-ਵੱਡੇ ਹੋਟਲਾਂ'ਚ ਸ਼ਹਿਰ ਵੀ ਤਾਂ ਹੁੰਦਾ ਹੈ ਇੱਕ-ਸੌ, ਚਾਲੀ ਦੀ ਪਲੇਟ ਲੈ ਇੱਕ-ਸੌ ਚਾਲੀ ਰੁਪਏ ਦੀ, ਕਿਸੇ ਵੀ ਚੀਜ਼ ਦੀ ਪਲੇਟ ਲੈਲੋ ਉਹਨੂੰ ਸਜਾਕੇ ਤੇ ਇਸ ਤਰ੍ਹਾਂ ਦੇਵੇਂਗੇ ਪਤਾ ਨੀ ਕੀ, ਉਹਦੇ'ਚ ਪਾ ਦਿੱਤਾ ਹੈਗਾ। ਉਹ ਅੰਦਰ ਕੁਛ ਨੀ ਹੈਗਾ, ਲੋਕੀ ਬਰਗਰ ਲੈਂਦੇ ਨੇ ਬਾਹਰ ਜਾਕੇ। ਬਸ ਉ ਕੀ ਆ ਹੁੰਦਾ ਬੰਨ ਲਾਉਂਦੇ, ਟਿੱਕੀ ਹੁੰਦੀ ਬਸ ਲਗਾ ਦਿੰਦੇ ਨੇ। ਲਿਆਉ ਜੀ ਅੱਸੀ ਰੁਪਏ ਲਿਆਉ ਜੀ, ਐ, ਮੈਕਡੋਨਲਡ ਵੱਲ ਵੇਖਲੋ ਤੁਸੀਂ। ਪਤਾ ਨੀ, ਕੀ ਔਪਕੀ ਓ, ਟਿੱਕੀ ਟਿੱਕੀ ਗਰਮ ਕਰਦੇ ਨੇ, ਬਈ ਓਦੇ'ਚ ਘਸੋ ਦਿੰਦੇ ਨੇ ਬਸ ਲੋ ਜੀ ਬਸ ਸਜਾ ਓਨਾਂ ਦੇ ਸਜਾਲਣ ਦੇ ਪੈਸੇ, ਹੈਗੇ ਨੇ?
ਹਾਂ, ਓ, ਤੇ, ਹੈ, ਪਲੇਟਿੰਗ-ਪਲੇਟਿੰਗ ਕਰਨ ਦੇ ਪੈਸੇ ਐ, ਸੁਪਰ ਐਦੇ ਤੇ।
ਹਰ ਲੇਂਜੇ। ਕਿ ਵਧੀਐ, ਤੁਵਾਂਨੂੰ ਬਿਠਾਕੇ ਖਿਲਾਰੇ ਆ।
ਜੋ ਓਨਾ ਨਾ, ਓਨਾਂ ਨੂੰ ਪੈਲੇ ਪਲੇਟਿੰਗ ਕਰਨੀ ਏ, ਭਾਵੇਂ ਓਹ ਸਮਾਨ ਪਰਸੋਂ ਦਾ ਪਿਆ ਵੇ, ਯਾ ਮਹੀਨੇ ਪੈਲੇ ਦਾ ਪਿਆਵੇ ਬਸ। ਓਹਨਾਂ ਨੇ ਬਣਾ ਕੇ, ਦੇ ਦੇਣੈ।
ਹਾਂਜੀ-ਹਾਂਜੀ।
ਤਾਂ ਈ ਘੱਟ ਈ ਖਾਇਦੈ ਅਸੀ ਬਾਹਰ ਦਾ, ਜਾਦਾ ਖਾਣ ਨਾਲ ਸ਼ਰੀਰ ਥੋੜਾ ਤਾ
ਇਸ-ਇਸ ਤੋਂ ਵਧੀਆ ਦਾ, ਘਰ ਸੇਕ ਕੇ ਬੱਲ ਖਾਲੋ।
ਹਾਂ, ਸਭ ਤੋਂ ਵਧੀਆ ਘਰ ਬਣਾ ਲੋ ਜੋ ਬਣਾਣੈ।
ਹਾਂਜੀ- ਹਾਂਜੀ, ਬਾਹਰ ਦਾ ਤਾ ਬਸ ਬੱਚੇਆ ਤੇ ਛੱਡਦੇ, ਬੱਚੇ ਘਰ ਦਾ ਖਾਂਦੇ ਵੀ, ਤਾਂ, ਨੀ।
ਕੈੰਦੇ।
ਯਾਂ ਉਨਾਂ ਨੂੰ ਮਨਾ ਕੀ, ਫੇਰ ਓਹਨਾਂ ਨੂੰ ਮਨਾ ਕਰੀਏ, ਓ ਲੰਬੇ ਪੈ ਜਾਂਦੇ ਨੇ।
ਹਾਂ, ਓ, ਤੇ, ਹੈ। ਅਨਾ ਵੀ ਨੀ, ਕਰ ਸਕਦੇ ਨਾ।
ਹੂੰ। ਹੂੰ।
ਇਹ ਬਾਰ ਕੁਰੀਸ਼ਟ ਐ।
ਨਈਂ- ਨਈਂ, ਮੈਂ ਦਾਸ ਮੈਂ ਤਾਂ ਅੰਦਰ ਪਿਆ ਹੋਯਾ, ਮੈਨ ਤਾਂ ਨੀ ਪਤਾ। ਅੰਦਰ ਵੀ ਆਈਏ ਬੜੀ ਹੁਮਸ। ਕਮਰੇ ਦੇ ਅੰਦਰ ਵੀ, ਲਗ ਰਹੀ ਹੈਗੀ।
ਅੱਛਾ ਛਾਤ ਸੁਣਕੇ ਤਪਸ਼, ਪੱਖਾ ਵੀ ਇੱਕ ਤਰ੍ਹਾਂ ਹਾ-ਹਾਰਦੈ।
ਹੋਰ, ਕਿੱਧਰ ਘੁੰਮਣ ਗਏ ਸੀ?
ਮੈਂ ਬਸ ਸਮਾਨ ਦੇਣ ਆਯਾ ਜੇ ਥੋੜਾ ਜਾ। ਹਾਂਜੀ।
ਔਰ ਕਿੱਧਰ-ਕਿੱਧਰ ਘੁੰਮ ਕੇ ਆਏ ਓ, ਗਰਮੀ'ਚ?
ਆ ਲੋਕਲ ਹੀ ਹੈਗੇ ਆ, ਹਜੇ ਤੇ।
ਹੂੰ, ਅੱਛਾ।
ਹੋਰ, ਸੁਣਾਓ? ਵਧੀਆ ਕਮ ਆ।
ਹੁੰਦੀ, ਘਰ ਪਰਿਵਾਰ ਸਭ ਠੀਕ।
ਹਾਂਜੀ ਹਾਂਜੀ, ਕਿਰਪਾ ਮਾਲਕ ਦੀ।
ਆਹੋ ਓਹਦੀ ਕਿਰਪਾ ਹੋਣੀ ਚਾਹੀਦੀ ਐ, ਓਹਦੀ ਕਿਰਪਾ ਓਦੇ ਯੋਬੋ ਬਗੈਰ ਤਾਂ ਕੁਛ ਨੀ ਹੋਂਦਾ।
ਔਦੀ ਕਿਰਪਾ ਈ ਹੈਗ ਬਈ ਅਸੀ ਤਾ ਐਹੀ ਕੈੰਦੇ ਸਾਰੇਆਂ ਨੂੰ।
ਹਂਜੀ ਹਾਂਜੀ ਸਬਦਾ ਭਲਾ ਕਰੇ ਮਾਲਿਕ।
ਸਾਰੇਆਂ ਤੇਈ ਕਿਰਪਾ ਕਰੇ।
ਹਾਂਜੀ ਹਾਂਜੀ।
ਅਈਔ ਮੈਂ ਪੁੱਛਣਾ ਸੀ ਮਤਲਬ ਮੈਂ ਨਾ ਇਕ ਫੋਨ ਲੈਣੈ ਤੇ ਕਿਹੋ ਜਾ ਫੋਨ ਲਾ ਬਜਟ ਚ ਹੋਵੇਂ ਵਧੀਆ ਹੋਵੇਂ। ਅੰਡਰੋਇਡ ਯਾ ਫਿਰ ਐਪਲ ਇਚ।
ਐਪਲ ਤਾਂ ਫੇਰ ਓਹ ਨਾ ਐਪਲ ਦਾ ਪਤਾ ਕੀ ਚੱਕਰ ਹੈਗੈ। ਜਿੰਨਾ ਉ ਲੈਣਾ ਮੈੰਗਾ ਫੋਨ ਲੈ ਲੋ, ਓਹ ਇੱਕ ਵਾਰ ਗਿਰ ਜਾਂਦਾ ਨਾ ਫੇਰ ਨਾ ਉਹ ਉਹਦੇ ਚ ਉਹ ਗੱਲ ਨ ਰਹਿੰਦੀ ਜਿਹੜਾ ਅਹ ਜਿਹੜਾ
ਹਾਂ ਉਹਦੇ ਚ ਉਹ ਗੱਲਤ ਹੈ ਨਾਲੇ ਉਹਦੀ ਫੇਿਰ ਬੈਠ ਰੀ ਪੈਕ ਵੀ ਘੱਟ ਹੈਗਾ ਹੋਗਾ
ਗਿਆਰਾਂ ਦੇ ਦਸ ਗਿਆਰਾਂ ਬਾਰਾਂ ਪੰਦਰਾਂ ਦੀ ਰੇਂਜ ਚ ਹੋ ਤੋ ਦੂਸਰੀ ਲਓ ਸੈਮਸੰਗ ਦਾ
ਵੀਿਆ
ਸੈਮਸੰਗ ਗੈਲੈਕਸੀ ਅਗਰ ਤੁਹਾਡਾ ਅਗ ਤੁਹਾਡਾ ਬਜਟ ਹੈ ਸੱਠ ਸੱਤਰ ਹਜ਼ਾਰ ਦਾ ਤੁਸੀਂ ਲਓ ਸੈਮਸੰਗ ਗਲੈਕਸੀ ਅਹ ਐਸ ਟਵੰਟੀ ਫਾਈਵ ਅਲਟਰਾ ਐਸ ਟਵਟੀ ਫੋਰ ਅਲਟ ਵੋ
ਇੰਨਾ ਇੰਨਾ ਬਜਟ ਨੀ ਠੀਕ- ਠੀਕ ਹੈ, ਪੰਦਰਾਂ-ਵੀਹ ਦੇ ਵਿੱਚ ਹੋਜੇ ਬਹੁਤ ਹੈ।
ਵਿਵੋ- ਵਿਵੋ, ਐਕਸ ਟੂ, ਹੰਡਰੇਡ ਲੈਲੋ। ਉਹ ਫੇਿਰ ਪੰਜਾਂ ਦਾ ਹਾਜ਼ਰ ਹੈ
ਅੱਛਾ ਹਾਂ ਅਜੇ ਤਾਂ ਮੇਰੇ ਕੋਲ ਵੀਵੋ ਦਾ ਹੀ ਹੈ ਬਟ ਹੈਂਗ ਬੜਾ ਹੁੰਦਾ ਹੈ
ਵਿਵੋ ਵਾਲਾ
ਹਾਂ ਹੈਗ ਬਹੁਤ ਹੁੰਦਾ ਆ
ਲੋਕੀ ਕਹਿੰਦੇ ਨਾ ਸੈਮਸਗ ਦਾ ਫੋਨ ਜ਼ਿਆਦਾ ਹੈਗਾ ਹੁੰਦਾ ਪਰ ਮੇਰੇ ਕੋਲ ਵੀ ਸੈਮਸੰਗ ਹੈਗਾ ਉਹਨੂੰ ਨਾ ਟੈਮ ਟੂ ਟੈਮ ਅਪਡੇਟ ਕਰੀਏ ਤਾਂ ਉਹ ਹੈਂਗ ਨ ਹੁੰਦਾ ਫਿਰ ਲੋਕੀ ਅਪਡੇਟ ਨਹੀਂ ਕਰਦੇ ਫਿਰ ਕਹਿੰਦੇ ਨੇ ਹੈ ਹੈਂਗ ਹੁੰਦਾ ਉਹ ਸੈਮਸੰਗ ਦਾ ਫੋਨ ਵੀ ਲੁਕ ਵੀ ਤਾਂ ਫਿਰ ਅੰਦਰ ਜਿਹੜਾ ਫਰ ਪੂਰੀ ਆਈਫੋਨ ਦੀ ਜਾਂਦਾ ਉਹਦੀ ਬੋਡੀ ਫਿਰ ਆਈਫੋਨ ਦੀ ਹੁੰਦੀ ਹੈ ਪੂਰੀ ਸਮਝਦਾ ਫੋਲ ਇੱਕ ਵਾਰੀ ਮੇਰਾ ਸੀੜੇ ਤੋਂ ਥੱਲੇ ਗਿਆ ਸੀ ਪੂਰਾ ਉਹਨੂੰ ਬਸ ਗਾਹ ਤੇ ਸਕ੍ਰੈਚ ਪੈਸੀ ਸਕਰੀਨ ਤੇ ਕੋਈ ਸਕੈਚ ਨਹੀਂ ਆਇਆਗਾ
ਹਾਂ ਤੇ ਸਾਜੀ ਜ ਅੱਪਲ ਹੁੰਦਾ ਉਹਦੇਨ ਸਾਰਾ ਚੂਰੋ ਚੂਰ ਹੋ ਜਾਂਦਾ
ਉਹ ਬਸ ਫੇਰ ਉਹਨੂੰ ਤਾਂ ਫੇਰ ਸੰਭਾਲ ਆਪਣੀ ਹੱਥ ਚੇ ਹੁਣ
ਹਾਂ
ਹਾਂਜੀ ਹਾਂਜੀ
ਉਹਦੇ ਆਪਾਂ ਦਾ ਖਰਚਾ ਵੀ ਬੜਾ ਹੁੰਦਾ ਟੋਡੇ ਖਰਚਾ ਵੀ ਬਥੇਰਾ ਹੈਗਾ ਦਾ ਫੋਨਦਾ ਕਿੰਨਾ ਖਰਚਾ ਆ ਜਾਂਦਾ
ਉਹ ਇੰਨੇ ਮਹਿੰਗੇ ਮਹਿੰਗੇ ਦੇ ਚਾਰਜਰ ਆਏ ਨੇ ਐਪਲ ਦੇ ਇੰਨੇ ਮਹਿੰਗੇ ਮਹਿੰਗੇ ਕਵਰ ਹੈਗੇ ਨੇ ਦੋ ਦੋ ਹਜ਼ਾਰ ਰੁਪਏ ਦਾ ਕਵਰ ਹੀ ਆਉਂਦੇ ਹੈਗੇ ਅੱਪਲ ਐਂਡਰਾੋਇਡ ਚ ਤਾਂ ਫਿਰ ਵੀ ਸੋ ਐਂਡਰੋਇਡ ਵਿੱਚ ਤਾਂ ਫੇਿਰ ਵੀ ਪਚਾਸ ਸੌ ਰੁਪਏ ਦਾ ਮਿਲ ਜਾਂਦਾ ਹੈਗਾ
ਆਹੋ ਤੇ ਐਡਰੋਏ ਦੀ ਫ ਬੈਟਰੀ ਵੀ ਕਾਫ਼ੀ ਚੱਲ ਜਾਂਦੀ ਹੈ ਐਪਲ ਦੀ ਤੇ ਬੈਟਰੀ ਮਤਲਬ ਮਸੀ ਦੋ ਤੈ ਘੰਟੇ ਚਲਦੀ ਰਹੇਗੀ
ਐਪਲ ਦਾ ਕੀ ਚੱਕਰ ਹੈਗਾ ਐਪਲ ਦੀ ਐਪਲ ਦੀ ਚਾਰਜਿੰਗ ਜਲਦੀ ਹੁੰਦੀ ਏ ਤੇ ਫਿਰ ਬਹੁਤ, ਜਲਦੀ ਖਤਮ ਹੁੰਦੀ ਏ ਐਂਡਰਾੋਇਡ ਦਾ ਤਾਂ, ਚਾਰਜਿੰਗ ਅਗਰ ਧੀਰੇ ਹੋਏ ਤੇ ਫਿਰ ਚੱਲਦੀ ਪੂਰੇ ਦਿਨ ਹੈਗੀ ਦੋ ਦਿਨ ਚਲਾ ਲੋ ਚਾਹੇ ਅੰਦਰੋਇਡ ਤੇ।
ਦੋ ਦਿਨ ਚੱਲਦੇ ਜੇ ਜਾਦਾ ਘੱਟ ਯੂਜ ਕਰਦੇ ਤਿੰਨ ਦਿਨ ਵੀ ਚੱਲ ਜਾਂਦਾ ਕਦੀ ਕਦਾਰ।
ਹਾਂ ਓਹ ਤੇ ਹੈ ਚਲ ਜਾਂਦਾ ਵਾ। ਬੈਟਰੀ ਬੈਕਅਪ ਵਧੀਆ ਐਂਡਰੋਇਡ ਦਾ ਹੈਨਾ।
ਹਾਂਜੀ-ਹਾਂਜੀ।
ਐਪਲ ਦਾ ਬੈਟਰੀ ਬੈਕਅਪ ਥੋੜ੍ਹਾ ਘੱਟ ਏ ਸੈਮਸੰਗ ਦੀ ਲਾਈਫ ਜ਼ਿਆਦਾ ਹੈ।
ਸੈਮਸੰਗ ਦੇ ਜੇੜੇ ਚਾਰਜਰ ਹੈਗੇ ਨੇ ਇਹ ਦਾ ਪਚਾਸ ਵੋਲਟ ਦੇ ਹੋਗੇ ਜਿਵੇਂ। ਇਹ ਵੋਲਟ ਜਲਦੀ ਜਲਦੀ ਫਾਸਟ ਚਾਰਜਿੰਗ ਕਰ ਦਿੰਦੇ ਨੇ ਮੇਰਾ ਮੇਰਾ। ਫੋਨ ਤਾਂ ਚਾਲੀ ਪੰਜਾਹ ਮਿੰਟਾਂ 'ਚ ਫੁਲ ਹੋ ਜਾਂਦਾ ਹੈਗਾ ਡੈੱਡ ਹੋਈ ਬੈਟਰੀ ਪੂਰੀ।
ਉਹ ਤੇ ਹੋ ਜਾਂਦਾ ਆ ਮੇਰਾ ਆਪ ਇੱਕ ਘੰਟਾ ਲਾਓ ਬੜਾ।
ਨਹੀਂ ਯਾਰ ਚਲੋ ਪਾ ਜੀ ਠੀਕ ਹੈ ਫੇਰ ਸਤਿ ਸ੍ਰੀ ਅਕਾਲ।
ਠੀਕ ਹੈ ਜੀ ਸਤਿ ਸ੍ਰੀ ਅਕਾਲ।